ਹਾਂ ਜੀ ਬਸ।
ਸਤਿ ਸ੍ਰੀ ਕਾਲ ਜੀ।
ਸਤਿ ਸ੍ਰੀ ਕਾਲ। ਕਿਵੇਂ ਓ?
ਵਧੀਆ, ਵਧੀਆ, ਤੁਸੀਂ ਦੱਸੋ?
ਅਸੀ ਵੀ ਵਧੀਆ, ਬਾਬਾ ਜੀ ਦੀ। ਕੀ ਕਰਦੇ ਸੀ? ਸਭ ਵਧੀਆ ਨੇ ਫੈਮਲੀ ਚ। ਸਾਰੇ ਵਧੀਆ, ਤੁਸੀ ਸੁਣਾਓ? ਫ੍ਰੀ ਸੀਗੀ। ਮੈਂ ਕਿਹਾ ਚਲੋ ਕੋਲ ਈ ਕਾਰਲਾ ਤੁਹਾਨੂੰ।
ਹਾਂ ਜੀ, ਹਾਂ ਜੀ, ਹੋਰ ਵਧੀਆ, ਵਧੀਆ।
ਰੋਟੀ, ਪਾਣੀ ਹੋਗੀ ਐ, ਖਾ ਲੀ ਐ?
ਹਾਂ ਜੀ, ਹੁਣ ਵੇਹਲੇ ਬਸ, ਤੁਸੀ ਦੱਸੋ ਕੀ ਕਰ ਰੇ ਓ?
ਮੈਂ ਬੈਠੀ ਸੀ ਗੀ। ਤੁਹਾਡਾ ਫੋਨ ਨੰਬਰ ਦੇਖਿਆ ਮੈਂ ਕਿਹਾ ਚਲੋ ਬਹੁਤ ਦੇਰ ਹੋ ਗਈ ਗੱਲ ਨੀ ਹੋਈ। ਮੈਂ ਕਿਹਾ ਤੁਹਾਡੇ ਨਾਲ ਗੱਲ ਕਰ ਲਾਂ।
ਹੋਰ ਸੁਣਾਓ, ਕੀ ਕੰਮ-ਕਾਰ ਕਰਦੇ ਹੋ, ਫੇਰ?
ਮ ਮੈਂ ਤਾਂ ਆਪਣੇ ਘਰ ਈ ਸਿਲਾਈ ਦਾ, ਤੇ ਕੱਪੜਿਆਂ ਦਾ ਬਿਜਨਸ ਆ। ਸਿਲ ਕਰਦੀ ਆਂ, ਮੈਂ।
ਠੀਕ ਐ।
ਤੁਸੀ, ਕੀ ਕਰਦੇ ਓ?
ਬਸ ਦੁਕਾਨਦਾਰੀ, ਖੇਤੀਬਾੜੀ।
ਅੱਛਾ ਜੀ।
ਹੂੰ, ਖੇਤ ਜਾ ਕੇ ਆਏ ਆ। ਜੀਰੀ-ਜੁਰੀ ਲਾਉਣੀ, ਖੇਤ ਦਾ ਕੰਮ ਕਰਦੇ ਆਗੇ।
ਹੂੰ। ਖੇਤ ਦਾ ਤਾਂ ਬਥੇਰਾ ਔਖਾ ਹੋਏਗਾ ਕੰਮ।
ਹੋਰ। ਕਦੇ ਲੇਬਰ ਨੂੰ ਭਾਗ ਜਾਂਦੀ ਹੈਗੀ। ਕਦੇ ਲਾਈਟ ਭਾਗ ਜਾਂਦੀ ਹੈਗੀ। ਤੇ ਕੁਝ ਹੋ ਜਾਂਦਾ। ਬਹੁਤ ਕੁਝ ਦੇਖਨਾ ਪੈਂਦਾ।
ਹੂੰ।
ਹੁਣ ਜੀਰੀ ਲਾਈ ਹੈਗੀ ਐ। ਹੁਣ ਮੱਕੀ ਬੀਜੀ ਹੋਈ ਆ। ਫੇਰ ਮੱਕੀ ਵੱਢਾਂਗੇ। ਮੱਕੀ ਵੱਢ ਕੇ ਫੇਰ ਜੀਰੀ ਲੱਗੂਗੀ।
ਹਾਂ ਹੋਰ। ਔਖਾ ਕੰਮ ਆ। ਮਿਹਨਤ ਵੀ ਕਿੰਨੀ ਏ ਖੇਤੀ ਦੇ।
ਸਾਰੇ ਕੰਮਾਂ 'ਚ ਔਖਾ ਕੰਮ ਖੇਤੀ ਬਾੜੀ ਦਾ। ਹੋਰ ਲੇਬਰ ਨੂੰ ਸਾਂਭ ਕੇ ਰੱਖਨਾ ਪੈਂਦਾ। ਲੇਬਰ ਪਿਆ, ਲੇਬਰ ਵਾਸਤੇ। ਸਪੈਸਲ ਲਾਈਟ ਦਾ ਪ੍ਰਬੰਧ ਕਰਿਆ। ਮੋਟਰ ਤੇ ਹੇ, ਮੋਟਰ ਤੇ ਕੋਠਾ। ਤੇ ਰਸੋਈ ਬਣਵਾਈ। ਸਾਰਾ ਕੁਝ ਬਣਵਾਇਆ, ਤਾਂ ਦੱਸ ਬੰਦੇ ਆਉਂਦੇ ਨੇ ਜੀਰੀ ਲਾਉਣ ਵਾਲੇ। ਨਹੀ, ਕੋਈ ਵੀ ਨੀ ਆਉਂਦਾ। ਔਰ ਰਹਿਣ ਵਾਸਤੇ। ਤੇ ਉਹਨਾਂ ਦੇ ਹਾਂ। ਹੁਣ ਓ ਕਹਿੰਦੇ ਅਸੀ ਜਾਣਾ ਸਰਦਾਰ। ਜੀ ਮਹਾ ਬਾਈ ਬਣ ਕੇ ਦਸ ਦਿਨ ਖੜ ਜੋ। ਉਹਨਾਂ ਦੀ ਮੀਨਤਾ ਕਰਨੀਆਂ ਪੈਂਦੀਆਂ ਨੇ। ਹੁਣ ਪੰਜ-ਚਾਰ ਦਿਨਾਂ ਤੱਕ ਮੱਕੀ ਵੱਢੀ ਜਾਊਗੀ। ਫੇਰ ਮੱਕੀ ਆਲੀ ਜਗਾ ਚ ਜੀਰੀ ਲਗਾ ਕੇ, ਫੇਰ ਭੇਜਾਂਗਾ ਉਹਨਾਂ ਨੂੰ।
ਅੱਛਾ।
ਹੁਣ ਓ ਭੱਜਣ-ਭੱਜਣ ਨੂੰ ਫਿਰਦੇ ਨੇ। ਹੁਣ ਉਹਨਾਂ ਨੂੰ ਚਾਹ ਲੈ ਕੇ ਜਾਊਂਗਾ। ਚਾਹ ਦੇ ਕੇ ਓਹਨਾਂ ਨੂੰ। ਕਦੇ ਰੋਟੀ। ਕਦੇ ਚਾਹ। ਆਹੀ ਲੋਟ ਆਉਂਦਾ ਕੰਮ।
ਘਰੋ ਮੰਮੀ ਹੁਣੀ ਤੁਹਾਡੇ ਬਣਾ ਲੈਂਦੇ ਨੇ ਰੋਟੀ, ਪਾਣੀ ਇੰਨਾਂ?
ਹਾਂ, ਯਾ ਫੇਰ ਚਾਹ ਤਾ, ਫੇਰ ਚਾਹ ਤਾ ਦੇਣੀ ਪੈਂਦੀ ਐ ਨਾ।
ਨਈ ਚਾਹ ਤਾ ਚਲੋ। ਠੀਕ ਆ, ਚਾਹ ਦੀ ਨੀ ਕੋ ਚਾ-ਪਾਣੀ ਤਾ ਚੱਲਦਾ। ਵੈਸੇ ਰੋਟੀ- ਪਾਣੀ ਤੇ ਫੇਰ ਓ।
ਰੋਟੀ ਉਹਨਾਂ ਦਾ, ਰੋਟੀ ਤਾਂ ਉਨਾਂ ਦਾ ਸਿਸਟਮ ਆ। ਚਾਹ ਆਪਣੀ।
ਅੱਛਾ, ਫੇਰ ਤਾ ਕੋਈ ਗੱਲ ਨੀ, ਮੈਂ ਕਿਹਾ ਤੁਆਡ ਆਂਟੀ ਏਨਾਂ ਥੋੜੀ ਮਤਲਬ ਮ ਹੈਂਡਲ ਕਰ ਸਕ
ਨਾ, ਨਾ ਓਨਾਂ ਦਾ ਇੱਕ ਬੰਦਾ ਰੱਖਿਆ ਹੋਇਆ- ਪੈਸੇ ਲਵੋ, ਦਾਲ, ਪਾਨੀ ਬਨਾਉਂਦਾ, ਰੋਟੀ ਬਨਾਉਂਦਾ, ਚਾਵਲ- ਚੁਵਲੇ ਖਾਂਦੇ ਨੇ ਜਿਆਦਾ ਤਾਂ।
ਜੀ ਆਪਦੇ ਘਰ ਦਾ ਹੀ ਮਸਾ ਹੁੰਦਾ ਏਦੇ ਬੰਦੇ ਨੀ ਸੰਭਾਲੇ ਜਾਂਦੇ।
ਇਹਨਾਂ ਦੇ ਤਾਂ ਇਹਨਾਂ ਦਾ ਪੰਦਰਾਂ ਵੀਹ ਕਿੱਲੋ ਚਾਵਲ ਬਣਦੇ ਨੇ। ਇਹਨਾਂ ਦਾ ਚਾਵਲ। ਬਸ, ਬਣਾਈ ਖੜੇ ਨੇ ਘਰੇ
ਇਹ ਤਾਂ ਚੌਲ ਹੀ ਖਾਂਦੇ ਨੇ ਜਿਆਦਾ ਹੀ ਲੋਕ ਹਨ ਨਾ ਜਿਹੜੇ ਐਮ ਪੀ, ਐਮ ਪੀ ਦੇ ਨੇ
ਫਿਰ ਵੀ ਪੰਜ ਕੱਟੇ ਪੰਜ ਦਿਨਾਂ ਚ ਖਾ ਗਏ, ਇੰਨੇ ਚੌਲ ਪਤਾ ਨੀ ਕੀ ਕਰਦੇ ਨੇ ਹੈਗੇ ਵੀਹ ਤੀਹ-ਤੀਹ ਕਿੱਲੋ ਦੇ ਕੱਟੇ ਹੁੰਦੇ ਨੇ ਉਹ ਹੁਣ ਕਹਿੰਦਾ ਸਰਦਾਰ ਜੀ ਹੋਰ ਲਿਆ ਕੇ ਦੋ ਕਹਿੰਦਾ ਦੋ ਪਾਰਟੀ ਨੇ ਵੀਹ ਜਾਣੇ ਨੇ ਗਏ ਇਹ ਵੀਹ ਜਾਣੇ 'ਚ ਮਤਲਬ ਵੀ ਤੇ ਤਿੰਨ ਇੱਕ ਨੂੰ ਦੇ ਤੇ ਦੋ ਇੱਕ ਨੂੰ ਦੇ ਤੇ ਉਹ ਕਹਿੰਦੇ ਹਜੇ ਹੋਰ ਲਿਆ ਦਿੳ ਸਰਦਾਰ ਜੀ
ਹਾਏ, ਹਾਏ ਇੰਨੇ ਚੋਲ
ਭਾਈ ਦੇ ਪੰਦਰਾਂ ਡੇਢ ਸੌ ਕਿੱਲੋ ਚੌਲ ਖਾ ਗਏ
ਵਾਹਿਗੁਰੂ, ਇਹ ਫੇਰ ਰੋਟੀ ਪਾਣੀ ਘੱਟ ਚੌਲੇ ਖਾਂਦੇ ਹੋਣੇੇ ਫਿਰ ਮੈਨੂੰ ਐ ਲੱਗਦਾ ਵੀ ਤਿੰਨ ਦਿਨ ਚ ਤਿੰਨ- ਤਿੰਨ ਟਾਈਮ ਖਾਂਦੇ ਨੇ ਫਿਰ ਇਹ
ਹਾਂਜੀ-ਹਾਂਜੀ ਇਹ ਨਾ ਇਹ ਸਵੇਰੇ ਦਾ ਮੰਨ ਲ ਵੀ ਸਵੇਰੇ ਤਾਂ ਇਹ ਸੰਦੇਹੀ ਲੱਗ ਜਾਂਦੇ ਨੇ ਪੰਜ ਵਜੇ ਲੱਗ ਗਏ ਸਵੇਰੇ ਖਾਣਗੇ ਇਹ ਰੋਟੀ, ਠੀਕ ਹੈ। ਤੇ ਫੇਰ ਇਹ ਦ ਫਿਰ ਇਹ ਦਿਨ 'ਚ ਇਹ ਦੁਪਹਿਰੇ ਵੀ ਚੌਲ ਖਾਂਦੇ ਨੇ ਇਹ ਐਨੂੰਤਾ ਸ਼ਾਮ ਨੂੰ ਵੀ ਚੌਲ ਖਾਣ ਇਹ ਮਤਲਬ ਵੀ ਇਹ ਹਲਕਾ ਭੋਜਨ ਖਾਂਦੇ ਨੇ ਹੈਗੇ
ਅੱਛਾ, ਅੱਛਾ ਹਾਂ ਚੌਲ ਇੱਕ ਪਾਣੀ ਹੋ ਜਾਂਦਾ ਵਾ ਵੀ
ਹਾਂਜੀ-ਹਾਂਜੀ ਜ਼ਿਆਦੇ ਨੀ ਉਹ ਕਰਦੇ ਹੈਗੇ, ਜ਼ਿਆਦੇ ਹੈਵੀ ਭੋਜਨ ਨੀ ਕਰਦੇ ਹੈਗੇ
ਇਹ ਰੋਟੀ ਸਬਜ਼ੀ ਤਾਂ ਨਹੀਂ ਕਰਦੇ ਮਤਲਬ ਇਹ ਚੌਲ ਹੀ ਜ਼ਿਆਦਾ ਵੱਧ ਖਾਂਦੇ
ਜ਼ਿਆਦਾਤਰ ਹੀ ਚੌਲੇ ਖਾ ਕੇ ਰਾਜੀ ਨੇ ਚੌਲੇ ਖਾਂਦੇ ਨੇ ਜ਼ਿਆਦਾਤਰ
ਉਹ ਤੇ ਜਿਹੜਾ ਸ਼ੂਗਰ ਜਾਂ ਕਿਸੇ ਨੂੰ ਹੋਵੇ ਤਾਂ ਫੇਰ ਉਹ ਬੰਦਾ ਕਿਵੇਂ ਕਰਦਾ ਹੋਵੇ ਇਹਨਾਂ ਦਾ
ਸ਼ੂਗਰ ਇਹਨਾਂ ਨੂੰ ਹੁੰਦੀ ਨੀ ਇਹਨਾਂ ਨੂੰ ਬਿਮਾਰੀ ਬਹੁਤ ਘੱਟ ਆ ਆਪਣੇ ਲੋਕਾਂ ਨੂੰ ਬਿਮਾਰੀ ਆ ਇਹ ਤਾਂ ਫਿੱਟ ਨੇ, ਇਹਨਾਂ ਨੂੰ ਕਦਾ ਕਿਦੀ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਹੈਗੀ
ਆਪਣੇ ਰੋਟੀ ਸਬਜ਼ੀ ਚ ਜ਼ਿਆਦਾ ਧਿਆਨ
ਅਹ ਆਪਣੇ ਤਾਂ ਰੋਟੀ ਖਾਂਦੇ ਨੇ ਦਸ- ਦਸ ਰੋਟੀ ਖਾਂਦਾ ਇੱਕ ਬੰਦਾ ਇਹਨਾਂ ਦਾ ਤਾਂ ਫਿਟ ਆ ਇਹਨਾਂ ਦਾ ਕੰਮ ਤਾਂ ਹੀਂ ਕੰਮ ਕਰਦੇ ਨੇ, ਆਪਣੇ ਬੰਦੇ ਦਾ ਕੰਮ ਹੀ ਨੀ ਹੁੰਦਾ ਖੇਤੀਬਾੜੀ ਦਾ ਕੰਮ ਕਰਕੇ ਦਿਖਾਵੇ ਪੰਜਾਬੀ ਬੰਦਾ
ਹਾਂਜੀ, ਨਾਲੇ ਕੀ ਆ ਰੋਟੀ ਚ ਮਤਲਬ ਉਹਦੇ ਚ ਵੀ ਸ਼ੂਗਰ ਹੀ ਹੁੰਦੀ ਆ
ਹਾਂ ਇਹ ਵਾਹਨ ਮੰਨ ਕੇ ਚਲੋ ਵੀ ਇਹ ਲਾ ਇਹ ਜੇ ਦੁੱਗਣਾ ਵਾਹਨ ਲਾਉਂਦੇ ਨੇ ਪਿੰਡ ਵਾਲਿਆਂ ਨਾਲੋਂ ਪਿੰਡ ਵਾਲੇ ਵੀ ਲਾਏ ਸੀ ਉਹ ਤਾਂ ਬਹੁਤ ਘੱਟ ਕੰਮ ਕਰਦੇ ਨੇ ਇਹ ਦੁੱਗਣਾ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਬਜਾਏ
ਹਮ
ਤਾਂਹੀ ਇਹ ਰੱਖੇ ਹੋਏ ਨੇ ਤਾਂਹੀ ਤਾਂ ਬੁਲਾਉਣੇ ਪੈਂਦੇ ਨੇ, ਤਾਂਹੀ ਇਹਨਾਂ ਦੀ ਮਿੰਨਤਾਂ ਕਰਨੀ ਕਹਿੰਦੇ ਨਹੀਂ ਸੀ ਪਿੰਡਾਂ ਵਾਲੇ ਦੋਨਾਂ ਕਰਾ ਲਈਏ ਕੰਮ
ਹਾਂ ਸਹੀ ਗੱਲ ਆ ਇਹਨੂੰ ਤੇ, ਇਹ ਐਮਪੀ ਸਾਈਡ ਦੇ ਨੇ ਨਾ ਇਹ ਲੋਕ
ਇਹ ਬਿਹਾਰ, ਹੁਣ ਬਿਹਾਰ ਵਾਲੇ ਨੇ ਜਿਹੜੇ ਗੰਨਾ ਵੱਢਣ ਆਉਣਗੇ ਉਹ ਬੰਗਾਲ ਵਾਲੇ ਆਉਂਦੇ ਨੇ, ਯੂਪੀ ਵਾਲੇ ਆਉਂਦੇ ਨੇ, ਗੰਨਾ ਵੱਢਦੇ ਨੇ
ਹਾਂਜੀ ਹਾਂ ਔਖਾ
ਖੇਤੀ ਦਾ ਕੰਮ ਤਾਂ ਬਹੁਤ ਜ਼ਿਆਦਾ ਉਹ, ਬਹੁਤ ਇਹਦਾ ਮੰਨ ਲ ਵੀ ਹੁਣ ਅੱਜ ਦੀ ਘੜੀ ਇਹ, ਪ੍ਰਾਹੁਣੇ ਵਾਂਗੂ ਸੇਵਾ ਕਰਨੀ ਪੈਂਦੀ ਇਹਨਾਂ ਦੀ ਫੇਰ ਰਹਿੰਦੇ ਨੇ ਇਹ
ਹੋਏ
ਹੋਰ ਬਹੁਤ ਜ਼ਿਆਦਾ ਔਖਾ, ਹੁਣ ਬਸ ਜੇ ਨਾ ਅੱਧਾ ਘੰਟਾ ਗਿਆ ਤਾਂ ਫੋਨ ਆਉਣ ਲੱਗ ਜੂਗਾ ਹੱਥ ਨੇ ਬਾਗ ਜਾਂ ਨਾ ਕੋਲ ਓਹਨੇ ਕਹਿਣਾ ਸਰਦਾਰ ਜੀ ਹਲਦੀ ਨੀ ਹੈ ਮਿਰਚ ਨੀ ਹੈ। ਏ ਹੋ ਗਆ ਵੋ ਹੋ ਗਆ ਨਮਕ ਨੀ ਹੈ।
ਫੇਰ। ਏਨਾ ਸਾਰਾ ਲਿਆ ਕੇ ਦੇਣਾ। ਹੁਂ।
ਜੇ ਕੱਠਾ ਦੇਦੇ ਫੇਰ ਛੇਤੀ ਮੁਕਾ ਆਂਦੇ ਨੇ ਫੇ ਥੋੜਾ ਥੋੜ੍ਹਾ ਦੇਣਾ ਪੈਂਦਾ।
ਸਹੀ ਗੱਲ ਆ, ਸਹੀ ਗੱਲ ਆ।
ਫੇਰ ਏ ਜ਼ਿਆਦੇ ਬਰਤੋਂ ਕਰਦੇ ਨੇ ਔਦੀ।
ਜਦੋਂ ਏਨਾਂ ਨੇ, ਸਬਜ਼ੀ ਓ ਨੀ ਬਣਾਣੀ ਗੀ ਤੇ ਏਹ ਮਸਾਲੇ ਆਲੇ ਚੌਲ ਬਣਾਂਦੇ ਆ ਕਿ ਓਦੇ ਚ ਹਲਦੀ ਪਾਂਦੇ ਨੇ। ਅੱਛਾ ਅੱਛਾ ਅੱਛਾ ਹੁਂ ਹੁਂ।
ਬਾਕੀ ਏ ਮੀਟ- ਮੂਟ ਬਣਾਉਦੇ ਨੇ ਬੋਹ ਕੁਛ ਬਣਾਉਂਦੇ ਨੇ, ਏਦਾਂ ਬੋਹ ਕੁਝ ਕਰਨਾ ਪੈਂਦਾ ਨਾ ਐਦਾ। ਦਾਰੂ ਦੂਰੂ ਪੀਂਦੇ ਨੇ। ਹੋਰ।
ਕਿਵੇਂ ਏਨਾਂ ਦਾ ਤੁਸੀਂ ਹੈਂਡਲ ਕਰਦੇ ਹੋ ਵੀਹ ਵੀਹ ਲੋਕਾਂ ਦਾ।
ਕਰਨਾ ਪੈਂਦਾ ਜੀ ਫੇਰ ਹੁਣ ਕੀ ਕਰੀਏ ਖੇਤੀਬਾੜੀ ਜਦੋਂ ਕੰਮ ਈ ਐਹੇ ਜਾ।
ਪ ਕੰਮ।
ਫੇਰ ਜਾਂਦੇ ਹੋਏ ਫੇਰ ਏਨਾਂ ਨੂੰ ਪਹਿਲਾਂ ਪੇਮੈਂਟ ਦੇਣੀ ਪੈਂਦੀ ਏ। ਆਪਦੀ ਪੇਮੈਂਟ ਛੀ ਮੀਨੇ ਤੱਕ ਆਊਗੀ ਜੀਰੀ ਕਦੋਂ ਪੱਕ ਕੀ ਕਦੋਂ ਵੱਡੀ ਕਦੋਂ ਪੈਸੇ ਆਏ ਏਨਾਂ ਨੂੰ ਹੁਣੇ ਈ ਦੇਣੇ ਪੈਣਗੇ।
ਤੇ ਬਾਕੀ ਫੇਰ ਤੁਹਾਡੇ ਦੂਜਾ ਪ ਭਰਾ ਨੀ ਗਾ ਜੇੜੇ ਹੈਂਡਲ ਕਰ ਲੋਣ।
ਨਾ ਜੀ ਭਰਾ ਨੀ ਹੈਗਾ ਆ, ਤਾਏ- ਚਾਚੇ ਦੇ ਮੁੰਡੇ ਨੇ ਕੱਲੇ ਈ ਆਂ।
ਭੈਣ ਤਾਂ ਹੋਨੀ ਆ ਨਾ, ਤੁਹਾਡੇ ਸਿਸਟਰ।
ਨਾ ਮੈਰਿਡ ਹੋਏ ਤਾ ਮੈਰਿਡ ਨੇ, ਓ ਤਾਂ ਹੈਨੀ ਕੱਲੇ ਆ ਮੈਂ ਤ ਹੁਣ।
ਅੱਛਾ। ਬੜੇ ਹੋਣੇ ਆ ਨਾ ਤੁਹਾਡੇ ਕੋਲ।
ਹਾਂ ਬਸ ਚਾਚੇ ਹੋਰੀ, ਕਰਦੇ ਹੁੰਦੇ ਨੇ ਮਾੜਾ- ਮੋਟਾ ਹੈਲਪ ਨਾਲ।
ਹੁਂ ਹੁਂ। ਨਾ ਮੈਂ ਕਿਹਾ ਤੁਹਾਡੀ ਸਿਸਟਰ ਬੜੇ ਹੋਣੇ ਆ ਨਾ।
ਹਾਂਜੀ ਹਾਂਜੀ ਹਾਂਜੀ ਹਾਂਜੀ। ਓ ਤਾਂ ਕਾਫੀ ਵੱਡੇ ਨੇ।
ਅ ਕਿੱਥੇ ਭੈਣ ਏਥੇ ਈਆ ਨੇੜੇ ਤੇੜੇ।
ਬਰਨਾਲਾ ਸਾਈਡ, ਹੁਂ ਥੋਨੂੰ ਸਿਖਾਉਨੇ ਖੇਤ ਖੇਤੀਬਾੜੀ ਕਰਨੀ ਹੈਨਾ।
ਹੈਂ।
ਥੋਨੂੰ ਦਿਖਾਉਣੇ ਵੀ ਖੇਤੀਬਾੜੀ ਕਿੱਦਾਂ ਹੁੰਦੀ ਆ।
ਨਾ ਨਾ ਅਸੀ ਨੀ ਕਰ ਸਕ
ਕਯੋਂ।
ਨਾ ਕਰ ਸਕਦੇ ਕਰਨ ਨੂੰ ਕਰ ਵੀ ਲਈਏ ਪਰ ਏਡਾ ਨੀ ਹੈਂਡਲ ਹੋਣਾ ਏਡਾ। ਤੁਸੀ ਜੇੜਾ ਏਨਾਂ ਨੂੰ ਤੀਹ ਤੀਹ ਕਿੱਲੋ ਦੇ ਤੇ ਪੰਜ ਪੰਜ ਗੱਟੇ ਕਈ ਜਾਂਦੇ।
ਰੋਟੀ ਬਣਾ ਕੇ ਲੈ ਕੇ ਜਾਇਆ ਕਰੋ ਤੁਸੀਂ ਖੇਤ ਹਰ ਰੋਜ਼ ਰੋਟੀ ਦੇ ਕੇ ਆਇਆ ਕਰੋ। ਚਾਹ ਪਾਣੀ ਦੇ ਕੇ ਆਇਆ ਕਰੋ।
ਅੱਛਾ।
ਨਾਲੇ ਬੱਸ ਤੋ ਉਤਰੀ ਤੁਰ ਕੇ ਦੇਖਿਆ ਵੀ ਵਟ ਤੇ ਕਿਵੇਂ ਤੁਰੇਆ ਜਾਂਦਾ।
ਵਾ ਵਾ ਵਾ।
ਦੇਖਣੀ ਮੈਂਦੇ ਵੀ ਕਿੰਨੀ ਕ ਠੰਢ ਬੋਤ ਹੁੰਦੀ, ਖੇਤ ਗਰਮੀ ਘੱਟ ਗਰਮੀ ਨੀ, ਲੱਗਦੀ।
ਅਪਣੇ ਏਥੇ
ਹਾਂ ਹਾਂ ਗਰਮੀ ਨੀ ਲੱਗਦੀ ਖੇਤ। ਬਾਹਲੇ ਜਾਦੇ ਪੰਜਾਹ ਕੁ ਡਿਗਰੀ ਟੈਂਪਰੇਚਰ ਹੁੰਦਾ ਬਸ।
ਹਾਂਜੀ।
ਜ਼ਿਆਦੇ ਠੰਡ ਹੁੰਦੀ ਆ।
ਬੜਾ ਔਖਾ, ਏਨਾਂ ਦਾ ਸੁਣ ਕੇ ਈ। ਫੇਰ ਤੁਸੀ ਟੈਮ ਤੇ ਜਾਂਦੇ ਤੁਹਾਡਾ ਵੀ ਫੇਰ ਦੂਜਾ ਕੰਮ ਆ ਨਾ।
ਹਾਂ ਬਸ ਹੁਣ ਮੈਂ ਜਾਊਂਗਾ ਦੋ ਦੋ ਵਜੇ ਜਾਊਂਗਾ ਤਾਂ ਤਿੰਨ ਵਜੇ ਔਨਾਂ ਕੋਲ ਆਜੂਂਗਾ।
ਹੂਂ।
ਤਿੰਨ ਵਜੇ ਉਹਨਾਂ ਕੋਲੋਂ ਆ ਕੇ ਫਿਰ ਬਸ ਆਪਦਾ ਕੰਮ ਸ਼ੁਰੂ ਕਰਾਂਗੇ। ਫੇਰ ਦੇਖਾਂਗੇ ਆਪਦਾ ਕੰਮ ਕਾਰ ਕੋਈ।
ਅੱਛਾ ਇੰਨੀ ਲੇਟ ਜਾਂਦਾ ਫਿਰ ਮੋਰਨਿੰਗ ਜਾਂਦੇ ਨੀ ਜੇ ਤੁਸੀਂ ਜਲਦੀ।
ਮੋਰਨਿੰਗ ਪੰਜ ਵਜੇ ਸਵੇਰੇ ਪੰਜ ਵਜੇ ਜਾਣਾ ਪੈਂਦਾ।
ਅੱਛਾ, ਅੱਛਾ, ਅੱਛਾ। ਤੇ ਇੰਨੀ ਛੇਤੀ ਉੱਥੇ ਤੁਸੀਂ ਸ਼ੋਪ ਖੋਲ ਲੈਂਦੇ ਹੋ ਆਪਣੀ।
ਸਵੇਰੇ ਪੰਜ ਵਜੇ ਆ ਕੇ ਛੇ ਵੱਜੇ ਆ ਕੇ ਦੁਕਾਨ ਖੋਲ ਲੈਂਦੇ ਹਾਂ।
ਅੱਛਾ, ਹੋਰ ਦੱਸੋ ਜੀ।
ਵਧੀਆ।
ਤੇ ਫਿਰ ਹੁਣ, ਇੱਕ ਟਾਈਮ ਤੁਸੀਂ ਮਤਲਬ ਮੰਮੀ ਇਹਨਾਂ ਨੇ ਰੋਟੀ ਤੁਸੀਂ ਇਹ ਟਾਈਮ ਖਾ ਲੈਂਦੇ ਹੋ ਦੋ ਵੱਜ ਗਏ ਨੇ ਹੁਣ।
ਹਾਂਜੀ- ਹਾਂਜੀ ਉਹ ਤਾਂ ਹੈ।
ਹਮ।
ਹੋਰ।
ਤੇ ਆਂਟੀੇ ਹੋਣੀ ਠੀਕ ਨੇ, ਉਹਨਾਂ ਨੇ ਖਾ ਲਈ ਰੋਟੀ -ਪਾਣੀ।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
ਤੁਹਾਡੇ ਮੰਮੀ ਇਹਨਾਂ ਨੇ ਖਾ ਲਈ ਰੋਟੀ।
ਹਾਂ, ਖਾਲੀ ਹੁਣ ਚਾਹ ਬਣਾ ਕੇ ਦੇਣਗੇ ਫਿਰ ਮੈਂ ਚਾਹ ਲੈ ਕੇ ਜਾਊਂਗਾ।
ਅੱਛਾ ਤੁਸੀਂ ਆਪੇ ਹੀ ਬਣਾਉਂਦੇ ਹੋ ਕਿ ਰਮਾ ਆਂਟੀ ਬਣਾਉਂਦੇ ਨੇ।
ਮੰਮਾ।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
ਮੈਂ ਵੀ ਬਣਾ ਹੀ ਦੇਣਾ।
ਹਮ।
ਮੈੰ ਚਕ ਕੇ ਪਾਣੀ ਦਾ ਗਿਲਾਸ ਨਹੀ ਪੀਦਾਂ
ਹਾਂਜੀ।
ਮੈਂ ਪਾਣੀ ਵੀ ਚੱਕ ਹੀ ਨੀ ਪੀਂਦਾ ਆਪਦੇ ਆਪ।
ਆਹੋ-ਆਹੋ ਕਿਉਂ ਉਵੀ ਆਂਟੀ ਨੂੰ।
ਨਹੀਂ ਪਹਿਲੇ ਦਿਨ ਤੋਂ।
ਵਾਹ ਬੀ, ਆਪੇ ਤੁਹਾਨੂੰ ਮੰਮੀ ਦਿੰਦੇ ਆ।
ਹਾਂ ਉਹ ਤੇ ਹੈਗਾ ਨਾ, ਪਾਣੀ ਦਿਓ ਜੀ।
ਹਾਂ। ਆਪੇ ਲੈ ਲਿਆ ਕਰੋ ਤੁਸੀ ਦੇ ਦਿਆ ਕਰੋ ਆਂਟੀ ਨੂੰ।
ਉਹ ਆਦਤ ਪਾਉਣੀ ਪਊਗੀ ਹੌਲੀ -ਹੌਲੀ।
ਹੋਰ ਕੀ।
ਪੁਠੀ ਆਦਤਾਂ ਪਈਆ ਹੋਈਆ ਨੇ ਹਾਂ।
ਹੋਰ ਦੱਸੋ ਸਾਡੇ ਇੱਥੇ ਤਾਂ ਕੱਲ ਦਾ ਮੀਂਹ ਪੈਂਦਾ।
ਸਾਡੇ ਤਾਂ ਪੈਂਦਾ ਨਹੀਂ, ਬਹੁਤ ਗਰਮੀ ਹੈ, ਬਹੁਤ ਜ਼ਿਆਦਾ ਗਰਮੀ ਹੈ।
ਬਹੁਤ ਮੀਂਹ ਪੈਂਦਾ ਇਥੇ, ਹੁਣ ਮਾੜਾ -ਮਾੜਾ ਹੱਟਿਆ ਵਾ ਫੇਰ ਥੋੜਾ ਜਿਹਾ ਹਟਦਾ ਜਦੇ ਮੀਂਹ ਚਾਲੂ, ਫੇਰ ਸਟਾਰਟ ਹੋ ਜਾਂਦਾ ਵਾ।
ਸਾਡੇ ਨੀ ਪੈਂਦਾ ਪਤਾ ਨੀ ਕੀ ਹੋ ਗਿਆ ਰੱਬ ਨੂੰ।
ਕੋਈ ਨਾ ਆਉਗਾ। ਆਉਂਦਾ ਨਾ ਉੱਥੇ ਵਧੀਆ ਪੈਂਦਾ ਫਿਰ ਇਕੱਠਾ ਹੀ ਮੀਂਹ ਪੈਂਦੇ।
ਤੁਸੀਂ ਭੇਜੋ ਸਾਡੇ ਇੱਥੇ ਬੱਦਲ।
ਬਾਬਾ ਜੀ ਆਪੇ ਭੇਜ ਦੇਣਗੇ ਜਾਂ ਭੇਜਦੇ ਆ ਉਥੇ ਬਾੜ-ਬੂੜ ਆ ਜਾਂਦੀ ਉੱਧਰ।
ਹੂੰ।
ਤੇ ਜਿਆਦਾ ਹੀ ਬਾੜ ਬੂੜ ਆਦੀ ਐ ਇੱਥੇ, ਸਾਡੇ ਇੱਥੇ ਨੀ ਇੰਨੀ ਕਿੰ
ਹਾਜਰੀ ਲਗਾਕੇ ਦੁਬਾਰਾ ਫਿਰ ਲਾਉਣੀ ਪਊਗੀ।
ਉਹੀ ਤਾਂ ਹੈ ਫਿਰ ਹੁਣ ਨਾ ਮੰਗਓ। ਕਿੰਨੇ ਦਿਨ ਚੱਲਦਾ ਇਹ? ਮਤਲਬ ਅਹ ਅੱਜ ਲਾਈਏ, ਜਿਵੇਂ ਤੁਸੀਂ ਖੇਤਾਂ ਚ ਜੀਰਾ ਵਗਰੇ
ਇਹ ਫਿਰ ਹੁਣ ਚੱਲੂਗਾ, ਦੋ ਕ ਮਹੀਨਾ ਡੇਢ ਮਹੀਨਾ
ਅੱਛਾ ਫੇਰ ਇਹਨੇ ਹੋ ਜਾਣਾ ਫਿਰ ਇਹਨੂੰ ਕੱਢ ਲੈਣਾ, ਠੀਕ ਐ। ਤੇ ਮੱਕੀ-ਮੁੱਕੀ ਕੱਢ ਲਈ ਸੀ।
ਹਾਂ ਉਹ ਤਾਂ ਕੱਟਨੀ ਹੈਜੇ ਤਾਂ, ਫੇਰ ਉਹ ਕੱਟ ਕੇ ਉੱਥੇ ਲੱਗੂਗੀ
ਅੱਛਾ ਜੀ, ਫਿਰ ਠੀਕ ਆ ਬ ਜੇਵੇ ਮੈਂ ਗੱਲ ਕਰਦੀ ਹੈ ਤੁ ਨਾ ਇੱਕ ਕਲ ਆ ਰਹੇ ਸੀਗਾ। ਇਹਨਾਂ ਦਾ, ਆਂਟੀ ਦਾ ਓਕੇ, ਸਤਿ ਸ਼੍ਰੀ ਅਕਾਲ ਜੀ।
ਹੈਲੋ।